ਹੈਲੋ।
ਸਤਿ ਸ੍ਰੀ ਅਕਾਲ। ਹਾਂਜੀ, ਉਹ ਨੈਟਵਰਕ ਪ੍ਰੋਬਲਮ ਬੜੀ ਚੱਲ ਰਹੀ ਐ, ਉਹ ਜਾਣ ਲੱਗੇ ਬੰਦ ਕਰ ਦੇ। ਬੰਦ ਹੋਣੇ, ਹਾਂਜੀ, ਹੋਰ ਖਾਲੀ ਰੋਟੀ ਰਟੀ
ਹਾਂ ਖਾਲੀ।
ਅੱਛਾ।
ਆ ਕੇ ਭਾਂਡੇ- ਭੂਡੇ ਮਾਂਜ ਕੇ ਤੇ ਆ ਕੇ ਬੈਠੇ ਹੀ।
ਅੱਛਾ -ਅੱਛਾ।
ਹੂੰ।
ਹਾਂ, ਉਹ। ਖਾਂ - ਖੂ ਕੇ ਬਸ ਹੁਣ, ਉਹ ਨੂੰ ਸਵਾਉਣ ਦੀ ਤਿਆਰੀ ਐ, ਸਵੇਰੇ ਸਕੂਲ
ਹੂੰ, ਉਹੀ ਨਾ ਸਕੂਲ ਹੋਣ ਨਾਲ ਛੇਤੀ ਸੌਣਾ ਪੈਂਦਾ ਉਹਨਾ ਨੂੰ।
ਛੇਤੀ ਸੋਣਾ ਹਾਂ ਇਹਨੂੰ ਸੋਣਾ ਪੈਂਦਾ ਵਾ, ਮੈਂ ਤੇ ਚੱਲ ਅੱਜ -ਕੱਲ੍ਹ ਮੈਨੂੰ ਵੀ ਛੇਤੀ ਸੋ ਸ਼ੁਰੂ ਹੋ ਜਾਂਦੀ ਵ ਵੀ ਦਸ ਸਾਢੇ ਦਸ ਤੱਕ, ਪਾਲਟੀ, ਹਾਂ। ਪਹਿਲਾਂ ਮੈਂ ਜਾਗ ਲੈਂਦੀ ਹੁੰਦੀ ਸੀ ਬਾਰਾਂ, ਸਾਢੇ ਬਾਰਾਂ, ਗਿਆਰਾਂ ਵਜੇ ਤੱਕ ਜਾਗ ਲੈਣਾ। ਅੱਜ ਕੱਲ੍ਹ ਕਿੰਨੇ ਵਜੇ? ਨੀਂਦ ਆ ਜਾਂਦੀ ਪਤਾ ਨੀ ਕਿਉਂ, ਜਿਆਦਾ ਦੇਰ ਜਾਗ ਨੀ ਪਾਉਂਦੀ ਮੈਂ ਵੀ।
ਹਾਂ।
ਉਹ ਅਸਲ 'ਚ ਹੁੰਦਾ ਕੀ, ਮੈਂ ਜਿਸ ਤਰ੍ਹਾਂ ਸੀਰੀਜ਼ ਵਗੈਰਾ ਵੇਖਦੀ ਆ। ਤੇ ਉਹ, ਉਹ ਵੇਖਦੀ ਆ ਤੇ ਫਿਰ ਉਹ 'ਚ ਧਿਆਨ ਲੱਗਿਆ ਰਹਿੰਦਾ, ਟਾਇਮ ਬਗੈਰਾ ਕਦੋਂ ਨਿਕਲ ਜਾਂਦਾ। ਪਤਾ ਹੀ ਨਹੀਂ ਲੱਗਦਾ, ਉਦੋਂ ਫੇਰ ਇਹ ਹੁੰਦਾ ਵਾ ਕਿ ਵੇਖਿਆ ਫਿਰ ਇੱਕ ਹੋਰ ਵੇਖਲੋ, ਫਿਰ ਇੱਕ ਹੋਰ ਵੇਖ ਲੋ, ਕਰਦੇ -ਕਰਦੇ ਫਿਰ ਪੂਰਾ, ਅੱਧਾ ਕਰ ਲੈਂਦੇ ਫਿਰ ਤੇ, ਇੱਕ ਡੇਢ ਵੱਜ ਜਾਂਦਾ, ਹੁਣ ਨਹੀਂ ਵੇਖਣ ਡੀਆਂ ਕਰਕੇ, ਤੇ ਉਹੀ ਟਾਈਮ, ਨਾਲ ਸੋ ਜਾਈਦਾ ਦਾ ਨੀਂਦ ਆ ਜਾਂਦੀ, ਟੈਮ ਨਾਲ।
ਹਾਂ, ਅਸੀਂ ਵੀ ਛੱਡਣੇ ਛੱਡੇ ਹੋਏ ਵੇਖਣੇ ਸੀਰੀਅਲ। ਪਹਿਲੋਂ ਅਸੀਂ ਵੇਖਦੇ ਹੁੰਦੇ ਸੀ, ਹਮ।
ਹਾਂ, ਹੁਣ ਅਸੀਂ ਵੀ ਛੱਡੇ ਹੋਏ, ਮੈਂ ਵੀ ਨੀ ਵੇਖਦੀ ਹੁੰਦੀ ਸੀ। ਤੇ ਫੇਰ ਉਹ ਨਾ ਇਸ ਤਰ੍ਹਾਂ ਈ, ਫੇਸਬੁੱਕ ਤੇ ਚਲਾਉਂਦੇ- ਚਲਾਉਂਦੇ ਉੱਥੇ ਆਉਂਦੇ ਵੀਡੀਓ ਚੀਨੀਏ ਦੇ ਵਾਲੇ ਤੇ ਹਾਂ ਬਾਹਰ ਦੇ ਤੇ ਉਹ ਚੰਗੀ ਸਟੋਰੀ ਲੱਗਦੀ ਏ, ਫਿਰ ਉਹੀ ਵਖ ਫਿਰ ਸਟਾਰਟ ਕੀਤੇ, ਉਹ 'ਚ ਪੂਰੀ ਰਹਿੰਦੀ ਵੀ ਨੀ ਆ, ਥੋੜੀ ਸੀ ਦਿਖਾਈ ਰਹਿੰਦੇ ਖਾਲੀ ਤੇ ਫਿਰ ਅੱਗੇ ਵੇਖੀ, ਅੱਗੇ ਵਿਚ ਕੀ ਆ।
ਠੀਕ ਐ।
ਕੀ ਵ ਵੇਖੀਏ ਤੇ ਹੋਰ ਕੀ ਆਉਣਾ ਤੇ ਫੇਰ ਮੈਂ ਪਰੇਸ਼ਾਨ ਮੈਂਖਿਆ ਅਸੀਂ ਵੇਖਿਆ ਯੂਟਿਊਬ ਤੇ ਲੱਬਣ ਉੱਥੇ ਨੀ ਮਿਲਣ ਡਿਆ ਫਿਰ ਇਹਨਾਂ ਨੇ ਮੈਨੂੰ ਇੱਕ ਐਪ ਦੱਸਿਆ ਕਹਿੰਦੇ ਇੱਥੇ ਕੱਢ ਕਹਿੰਦੇ ਨਾ ਕੋ ਪਰੇਸ਼ਾਨ ਹੋਈ ਜਾਣ ਡਈ ਆ। ਫਿਰ ਇਹਨਾਂ ਨੇ ਇੱਕ ਐਪ ਦੱਸਿਆ ਜੋ ਉਹਦੇ ਫਿਰ ਉਹੀ ਸਾਰੇ ਆਉਂਦੇ। ਦੂਜੇ ਵੀ ਆਉਂਦੇ ਆ ਹਿੰਦੀ ਹੁੰਦੀ ਵਾਲੇ ਹਾਂ
ਹੂੰ ਹੂੰ
ਬੜੀਆ ਟਾਈਮ ਪਾਸ ਕਰ ਹੁਣ ਉਹੀ ਸੁੁੱਟਿਆ ਹੋਇਆ ਵਾ ਹੂੰ ਉਹੀ ਹੁਣ ਹਮ ਗੱਲਾਂ ਵਿੱਚ ਫੋ਼ਨ ਲਾਉਣ ਚ ਟੈਮ ਨਿਕਲ ਜਾਂਦਾ ਤੁਹਾਨੂੰ ਵੇਖ ਹੀ ਨੀ ਪਾ ਰਹੀ ਮੈਂ
ਹੂੰ
ਮੈਂ ਏਅਰਫੋਨ ਲਗਾਉਂਗੀ ਤੇ ਹੋ ਕੱਟੂਗਾ ਤੇ ਨੀ ਫੋ਼ਨ?
ਪਤਾ ਨੀ ਵੇਖਲਓ ਟਰਾਈ ਕਰਕੇ ਕੋਈ ਗੱਲ ਨੀ
ਅੱਛਾ।
ਹੂੰ ਮ ਹਾਂ ਪਤਾ ਚੱਲ ਜੇਗਾ ਆਵਾਜ਼ ਨਹੀਂ ਆਏਗੀ ਤਾਂ ਫਿਰ ਕਰ ਦੂੰਗੀ ਆਵਾਜ਼ ਨਹੀਂ ਆਗੀ
ਅੱਛਾ-ਅੱਛਾ ਟਰਾਈ ਕਰਤੀ ਇੱਕ ਮਿੰਟ
ਵੇਖ ਲੋ ਮੈਂ ਵੀ ਸ਼ਾਮੀ ਲਗਉਣ ਡਈ ਸੀ ਤੇ ਅਵਾਜ਼ ਨੀ ਆ ਰਹੀ ਸੀ ਠੀਕ
ਆ ਗਈ ਆ ਗਈ ਹਾਂ ਰਹੀ
ਆਉਣ ਡਈ ਆ ਚਲੋ ਵਧੀਆ ਫੇਰ ਮੈਂ ਵੀ ਕੱਲ ਜਾ ਕੇ ਲੈ ਕੇ ਆਊਂਗੀ। ਹੂੰ ਹੂੰ
ਕਿਆ ਜਾਂਦਾ ਹਰ ਵਾਰੀ ਕੀ ਏਅਰਫੋ਼ਨ ਲਗਾ ਕੇ ਗੱਲ ਕਰੋ।
ਹਾਂ। ਅੱਛਾ, ਅੱਛਾ-ਅੱਛਾ ਨਹੀਂ ਕੋਈ ਨੀ ਤੁਹਾਨੂੰ ਨੀ ਪਤਾ ਚੱਲਦਾ ਅਗਲਿਆਂ ਨੂੰ ਪਤਾ ਚੱਲਦਾ ਸਾਨੂੰ
ਹੂੰ ਉਹ ਤੇ ਹੈ।
ਹੂੰ ਹੂੰ ਉਹ ਤੇ ਐ।
ਵ ਏਦਾਂ ਠੀਕ ਆ ਫੋ਼ਨ ਫੜਨ ਦੀ ਲੋੜ ਨੀ ਪੈਂਦੀ।
ਹਾਂਜੀ ਉਹੀ ਨਾ ਮੈਂ ਵੀ ਉਹੀ ਤਾਈਉ ਤੇ ਮੈਂ ਵੀ ਲੈ ਕੇ ਆਉਣਾ ਵਾ ਚੱਲ ਕੰਮ ਕੁਮ ਕਰਦੇ ਗੱਲ ਹੋ ਜਾਂਦੀ ਇਸ ਤਰ੍ਹਾਂ ਰੋਟੀ-ਰੁਟੀ ਬਣਾਦੇ ਤਰ੍ਹਾਂ ਫੋ਼ਨ ਹੱਥ ਚ ਫੜਿਆ ਰਹਿੰਦਾ ਤੇ ਹੁੰਦਾ ਈ ਨੀ ਐ ਫਿਰ
ਹਾਂ ਮੈਂ ਵੀ ਮੰਗਾਉਨੀ ਆ ਇੱਕ
ਹਾਂਜੀ, ਮੈਂ ਵੀ ਉਹੀ ਮੇਰੀ ਦੁਰਾਣੀ ਗਈ ਸੀ ਬਾਹਰ ਮੈਂ ਉਹਨੂੰ ਕਿਆ ਮੈਂ ਕਿਹਾ ਵੇਖ ਕੇ ਪਤਾ ਕਰਕੇ ਆਈ ਵਾਇਰ ਵਾਲੇ ਤੇ ਵਾਇਰਲੈਸ ਵਾਲੇ ਤੇ ਉਹ ਜਦਾ ਨੂੰ ਚੇਤਾ ਹੀ ਭੁੱਲ ਗਿਆ ਇੱਕ ਬੱਚਿਆਂ ਦੇ ਨਾਲ ਫਿਰ ਧਿਆਨ ਤੋਂ ਨਿਕਲ ਜਾਂਦਾ ਨਾ 'ਚ ਆਪਣੀਆਂ ਡਿਮਾਂਡਾਂ ਆਹ ਲੈ ਦੋ ਉਹ ਲੈ ਦੋ 'ਤੇ ਉਹ ਫਿਰ ਹਾਂ ਆਈ ਘਰੇ 'ਤੇ ਮੈਨੂੰ ਪੁੱਛਿਆ ਪੁੱਛ ਕੇ ਕਹਿੰਦੇ ਯ
ਹਮ ਹ।
'ਚ' ਕੋਈ ਨੀ ਹੁਣ ਸਵੇਰੇ ਜਾ ਕੇ ਵੇਖਾਂਗੇ ਫਿਰ।
ਹਾਂ, ਮੈਨੂੰ ਵੀ ਚੇਤਾ ਨੀ ਰਿਹਾ ਇਹ ਵੀ ਗਏ ਸੀ 'ਤੇ ਸਗੋਂ ਚੇਤਾ ਹੀ ਨੀ ਰਿਹਾ ਮੈਨੂੰ ਵੀ
ਹਮ, ਹਮ।
ਹਮ।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
ਕੱਲ੍ਹ ਦੇਖਾਂਗੇ ਜ ਮੇਲੇ 'ਚ' ਮਿਲ ਕੇ 'ਤੇ ਲੱਲਾਂਗੇ।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
ਕੋਈ ਨਾ।
ਕੀ ਕਹਿ ਰਹੇ।
ਮੈਂ ਕਿਹਾ ਕੱਲ੍ਹ ਜੇ ਮੇਲੇ 'ਚ' ਮਿਲਗੇ ਉੱਥੋਂ ਲੈ ਲਾਂਗੇ।
ਅੱਛਾ, ਕੱਲ੍ਹ ਤੁਹਾਡੇ ਮੇਲਾ ਵਾ
ਕੱਲ੍ਹ ਮੇਲਾ ਹਾਂ।
ਅੱਛਾ, ਕਿੱਥੇ ਲਾਗੇ ਈ ਆ ਕਿ ਦੂਰ ਆ?
ਲਾਗੇ ਈ ਆ।
ਅੱਛਾ, ਵਧੀਆ ਫਿਰ 'ਤੇ ਵਧੀਆ-ਵਧੀਆ ' ' ਹਮ।
ਮੇਲਾ ਦੇਖਾਂਗੇ।
ਹਮ, ਲੈ ਆਏ ਸੀ ਡੈਡੀ ਪੈਸੇ ਕੱਢਾ ਕੇ
ਨਹੀਂ, ਗਏ ਨੀ ਲੱਗਦਾ ' ' ਗਏ 'ਤੇ ਸੀ ਨਹੀਂ ਕਢਾਏ ਲੱਗਦਾ।
ਅੱਛਾ-ਅੱਛਾ ਮੈਂ ਕਿਹਾ ਫਿਰ ਤੁਹਾਡੇ ਮੇਲੇ ਦਾ ਹੋ ਜਾਣਾ ਹੀ ਇੰਤਜ਼ਾਮ
ਹਾਂ, ਨਹੀਂ ਉਹ 'ਤੇ ਹੈ।
ਹਮ।
ਹੈਗੇ ਹੀ ਉਹ, ਨਹੀਂ ਘਰੋਂ ਦੇ ਦੇਣਗੇ।
ਅੱਛਾ-ਅੱਛਾ ਹਮ, ਠੀਕ ਐ ਨਾ।
ਹੋਰ ਪੈਸੇ ਪੈ ਜਾਂਦੇ।
ਹਣਾ, ਹਮ।
ਛੋਟਾ-ਮੋਟਾ ਮੇਲਾ ਜਿਆਦਾ ਕੁੱਛ ਲੈਣਾ 'ਤੇ ਹੁੰਦਾ ਨੀ।
ਅੱਛਾ-ਅੱਛਾ, ਅੱਛਾ, ਜ਼ਿਆਦਾ ਦੁਕਾਨਾਂ ਨੀ ਲੱਗਦੀਆਂ ' '
ਹੈਂ, ਸਜੂਗਾ ਬਥੇਰਾ ਉਦਾਂ 'ਤੇ ਪੂਰਾ ਥੱਲੇ ਤੋਂ ਲੈ ਕੇ ਉੱਪਰ ਤੱਕ ਬਹੁਤ ਦੁਕਾਨਾਂ ਲੱਗਦੀਆਂ।
ਅੱਛਾ-ਅੱਛਾ, ਹਮ। ਚੂੜੀ ਉਹ ਵਾਲੀ ਵੇਖਿਓ ਅਗਰ ਮਿਲੇਗੀ 'ਤੇ ਲੈ ਲਿਓ ਮੇਰੇ ਲੀ ਵੀ ਕਾਲੀ ਵਾਲੀ ਕਾਲੀ ਵਾਲੀ ਜਿਹੜੀ ਤੁਹਾਡੇ ਵਾਲੀ ਆ ਕੋਲ
ਅੱਛਾ, ਇਹ-ਇਹ ਇਹੋ ਜਿਹੀਆਂ 'ਤੇ ਵਾਧੂ ਮਿਲ ਜਾਣੀਆਂ, ਸਾਈਜ਼ ਮੈਨੂੰ ਦੇ ਦਿਓ ਆਪਣਾ
ਮੇਰਾ ਦੋ, ਚਾਰ ਆ।
ਦੋ, ਚਾਰ ' ' ਕਿਸ ਤਰ੍ਹਾਂ ਪਤਾ ਲੱਗੂ ਦੋ, ਚਾਰ ਦਾ ਇੱਕ ਕੰਮ ਕਰਿਓ ' ' ਸਕੇਲ ਨਾ, ਸਕੇਲ ਲੈ ਕੇ ਨਾ
ਹਾਂ।
ਸਕੇਲ ਨੂੰ, ਮਤਲਬ, ਨਾਪ ਲਿਓ ਕਿੰਨੇ ਇੰਚ ਆ ਮੈਨੂੰ ਦੱਸ ਦਿਓ। 'ਤ ਹੋਰ ਮੈਂ
ਅੱਛਾ-ਅੱਛਾ, ਅੱਛਾ-ਅੱਛਾ 'ਤੇ ਕਿੰਨੇ ਕ ਵਜੇ ਤੱਕ ਜਾਣਾ ਤੁਸੀਂ?
ਉਹੀ ਦੱਸ ਵਜੇ ਤੋਂ ਬਾਅਦ ਹੀ ਜਾਵਾਂਗੇ।
ਫਿਰ ਦੱਸ ਵਜੇ ਤੋਂ ਬਾਅਦ ਹੀ ਜਾਣਾ ਹਮ, ਅੱਛਾ-ਅੱਛਾ। ਕਿ ਪਿੱਛੇ ਵਾਲੀ ਜਿਹੜੀ ਕੁੜੀਆਂ ਉਹਨਾਂ ਨਾਲ ' ' ' '
ਉਹਨਾਂ ਨਾਲ ਭਰਜਾਈਆਂ ਮੇਰੀਆਂ ਆਉਣਗੀਆਂ
ਅੱਛਾ -ਅੱਛਾ, ਹਾਂ ਫੇਰ ਤਾਂ ਵਧੀਆ। ਹਮ, ਹਮ ਨਹੀਂ ਠੀਕ ਯਾਤਰਾ ਵੀ ਬੁੜੀਆਂ -ਬੁੜੀਆਂ ਜਾਂਦੀਆ, ਠੀਕ ਹੈ ਬੰਦੇ ਰੋਕ
ਹਾਂ, ਨਾਲੇ ਗਰਮੀ ਬਹੁਤ ਹੁੰਦੀ ਨਾ ਇਹਨਾਂ ਨੂੰ ਜਾ ਕੇ ਨੀ ਬਰਦਾਸ਼ਤ ਵੀ ਨਹੀਂ ਹੋਣੀ, ਬਹੁਤ ਜ਼ਿਆਦਾ ਗਰਮੀ।
ਬੰਦੇ ਰੁਕਦੇ ਹੀ ਨਹੀਂ ਕਿਤੇ, ਇਹਨਾਂ ਨੇ ਤਾਂ ਅੱਗੇ- ਅੱਗੇ ਭੱਜਣਾ ਹੁੰਦਾ। ਹਾਂ, ਹਾਂ ਤੇ ਫਿਰ
ਜੇ ਤੇ ਰੱਬ ਬੱਦਲ ਬੁਦਲ ਕਰਦੇ, ਤੇ ਫੇਰ ਤੇ ਠੰਡਾ ਹੋਜੂ, ਫਿਰ ਵਧੀਆ
ਇਸ ਤਰ੍ਹਾਂ ਨੀਂ ਹੁੰਦਾ।
ਕੀ ਧੁੱਪ, ਫੇਰ ਮਸ ਫਿਰ ਤੇ ਬਹੁਤ ਸਹੀ।
ਕੁੜੀ, ਕੁੜੀਆਂ ਨੂੰ ਗੱਲਾਂ ਸੁਣਦਾ ਕਿੰਨਾ ਚਸਕਾ ਹੁੰਦਾ ਵਾ, ਉਹਨੂੰ ਮੈਂ ਕਹਿਣ ਡ ਸੋ ਸੋ ਹ ਮ ਸੋ ਸਰੇ ਉੱਠਦੀ ਨੀਂ ਆ ਸਵੇਰੇ ਫਿਰ ਵੀ ਰੁਕ ਜਾਓ, ਪੰਜ ਮਿੰਟ ਰੁਕੋ। ਇਹ ਵੋ ਕਰਦੇ ਕੇ ਟਾਈਮ ਪਾ ਕਰੂਗੀ।
ਅੱਛਾ।
ਹਮ, ਹਮ। ਨਹੀਂ ਛੇਤੀ ਕੇ ਸੋਣਾ ਨੀ ਹੁੰਦਾ ਨਾ, ਹਮ ਉਹੀ ਮੈਂ ਕਹਿੰਦੀ, ਸੋਂਜਾ ਆਰਾਮ ਨਾਲ।
ਹਮ।
ਰੈਸਟ ਮਿਲ, ਸਕੂਲ ਜਾਂਦੀ ਆ, ਸਕੂਲ ਤੋਂ ਥੋੜੀ ਦੇਰ ਗ ਤੇ ਫਿਰ ਚਾਰ ਵਜੇ ਫੇਰ ਟਿਊਸ਼ਨ ਨਿਕਲ ਜਾਂਦੀਆਂ ਵਾ, ਛੇ ਵਜੇ ਆਉਂਦੀਆਂ ਵਾ।
ਅੱਛਾ।
ਬਾਹਰ ਮੌਸਮ ਵੀ ਉਹ ਜਿਹਾ ਜ਼ਿਆਦਾ ਨਿਕਲਦੀ ਨੀ ਹੈ, ਬਾਹਰ ਬੁਹਰ ਵੀ ਥੋੜਾ ਜ ਜਾ। ਤੇ ਆਜੂਗੀ ਅੰਦਰ ਚ ਵੀ ਨਹੀਂ ਜਾਂਦੀ, ਅੱਜਕੱਲ ਜ਼ਿਆਦਾ ਬਾਹਰ ਗਰਮੀ ਵਾਲੀ ਮਤਲਬ, ਉਹੀ ਕੋਈ ਨਿਕਲਦਾ ਨੀ ਆ ਕਰਕੇ। ਤੇ ਇਹ ਵੀ ਫਿਰ ਵੜ ਜਾਂਦੀ ਆ, ਨਹੀਂ ਤੇ ਅਗਰ ਸਭ ਨਿਕਲੇ ਰਹੇ ਤਾਂ ਫੇਰ ਅੱਧੀ ਵੜਦੀ ਛਟੀ ਕੇ ਅੰਦਰ, ਫਿਰ ਸੱਦ- ਸੱਦ ਕੇ ਵਾੜਨਾ ਪੈਂਦਾ।
ਹਾਂ, ਉਹ ਤੇ ਹੈ।
ਹਮ।
ਹਾਂ ਦੋ ਮਹੀਨੇ ਆ ਦਿੱਕਤ, ਬਸ ਫਿਰ ਹੋ ਜਾਏਗਾ ਠੀਕ, ਓ ਬਸ ਹੋਈ ਜਾਣਦੇ ਤਨ
ਠੀਕ ਹੈ।
ਮੈਂ ਕਿਹਾ ਔਖੇ- ਸੌਖੇ ਦਿਨ ਪਾਰ ਹੋਈ ਜਾਂਦੇ ਆ, ਗਰਮੀ
ਹਾਂ ਉਹਹੀ ਨਾ ਚਲੋ, ਬਰਸਾਤ ਤਾਂ ਚਾਲੂ ਅੱਜ ਥੋੜ੍ਹਾ ਸਾ, ਹਲਕਾ ਨਾ, ਠੰਡਾ, ਦਿਨ ਭਰ ਮੀਂਹ ਵਰ੍ਹਿਆ ਨਾ। ਤੇ ਅੱਜ ਥੋੜਾ ਸ਼ਾਮ ਨੂੰ ਹਲਕਾ ਠੰਢਾ ਲੱਗਣ ਡਹਾ ਸੀ, ਅੱਜ ਸੇਕ ਨਹੀਂ ਮਾਰ ਰਿਹਾ ਸੀ।
ਹਮ।
ਹਮ, ਅਸ ਸਵੇਰ ਦਾ ਜੋ ਉੱਠੇ ਆ, ਤੇ ਬਸ ਸਾਦਾ ਬਦਲ- ਬੱਦਲ ਵੇਖਣ ਡ, ਫੇਰ ਮੀਹ ਚਾਲੂ ਹੋ ਗਿਆ, ਬਸ ਦਿਨ ਪਰ ਮੀਂਹ ਵੱਦਾ ਰਿਹਾ ਵਿੱਚ ਚੱਕਣ ਡਿਆ, ਫਿਰ ਵਰਣ ਡਿਆਈ, ਪੂਰਾ ਦਿਨ ਮਤਲਬ ਚੜੀ ਲੱਗੀ ਰਹੀ।
ਚੰਗਾ, ਠੰਡਾ ਰਿਹਾ ਮੌਸਮ, ਸਾਡੇ ਤੇ ਗਰਮੀ, ਸਾਰੀ ਦੁਪਹਿਰ ਤੇ ਮੈਂ
ਨਹੀਂ ਅੱਜ ਮਤਲਬ ਧੁੱਪ ਨਿਕਲੀ ਨ ਅੱਜ, ਪੂਰਾ ਟਾਈਮ ਬਦਲ ਰਿਹਾ। ਤਾਂ ਕਰਕੇ ਥੋੜਾ ਸ, ਠੰਡਾ ਜਾਂ ਹਲਕਾ ਮੌਸਮ ਹੈ।
ਸਾਡਾ ਸੀ। ਤੇ ਹਲਕਾ- ਹਲਕਾ ਮਤਲਬ ਲੱਗਦਾ ਹੀ, ਕਿ ਛਾਂ ਜ ਜਿਸ ਤਰ੍ਹਾਂ ਹੁੰਦੀ ਆ। ਤੇ ਨੂੰ ਗੀ ਹੈ ਬਲ ਸਾਰੇ ਧੁੱਪ ਨੇ ਨਿਕਲ ਕੜਾਕੀ
ਅੱਛਿਆ ' ' ਹੂੰ-ਹੂੰ ਕਿਹਾ ਤੇ ਹੈ, ਉਹੀ। ਫੇਰ ਉਹੀ ਤੁਹਾਨੂੰ ਸ਼ਾਮ ਮਤਲਬ ਉਹੀ ਤਿੰਨ, ਚਾਰ ਵੱਜ ਜਾਣੇ ਘਰ ਆਉਂਦੇ-ਆਉਂਦੇ। ਚੰਨੇ ਜਾਉਗੇ ਤੇ, ਕਿ ਨਹੀਂ ਦੋ-ਦੋ, ਤਿੰਨ ਵੱਧ ਜਾਣੇ ਆਂਦੇ- ਆਂਦੇ ਨਾ।
ਨਹੀਂ, ਚਾਰ ਵੱਜ ਚਾਰ, ਪੰਜ ਵੱਜ ਹੀ ਜਾਂਦੇ ਕਿਉਂ। ਕੀ ਪਹਿਲੋਂ ਜਾਣਾ ਹਨਾ, ਚਾਹ ਨਾਸ਼ਤਾ ਕਰਨਾ ਅਸੀ, ਚਾਹ ਨਾਸ਼ਤਾ ਕਰ। ਤੇ ਫੇਰ ਅਸੀਂ ਸੇਵਾ 'ਚ' ਲੱਗ ਜਾਂਨੇ ਆ। ਸੇਵਾ ਕਰਦੇ ਆ, ਸੇਵਾ ਕਰਕੇ ਫੇਰ ਲੰਗਰ 'ਚ' ਛੱਕਦੇ ਆ, ਲੰਗਰ ਛੱਕ ਕੇ ਫੇਰ ਅਸੀਂ ਦੁਕਾਨਾਂ ਵੱਲ ਚਲੇ ਜਾਂਣੇ ਆ।
ਹਾਂ, ਉੱਥੇ ਤੇ ਫਿਰ ਟਾਈਮ ਲੱਗਦਾ ਹੀ ਹੈ। ਕਿ ' ' ਖਲੋ ਵੀ ਜਾ ਕੇ ਤੇ।
ਬਈ ਵਿਆਹ ਵੇਖੋ-ਵੇਖੋ ਕਰਦੇ-ਕਰਦੇ ਅੱਧਾ ਘੰਟਾ ਉਦਾਂ ਹੀ ਵੱਧ ਜਾਂਦਾ ਸਾਡਾ।
ਹਾਂਜੀ-ਹਾਂਜੀ।
ਤੇ ਫੇਰ ਘੜੀ ਤੇ ਕਿ ਸਮਾਨ ਜਿਹੜਾ ਇੱਕ ਦੂਜੇ 'ਚ' ਵਾੜਿਆ ਉਹ ਅੱਡੋ-ਅੱਡ ਕਰ ਦੇਣ।
ਅੱਛਿਆ, ਹਾਂ।
ਅਤੇ ਫੇਰ ਵੇਖਦੇ ਆ, ਦੁਬਾਰਾ ਕੀ-ਕੀ ਲਿਆ ਸੀ।
ਹਾਂ, ਪਹਿਲਾਂ ਹੀ ਝੋਲੇ ਲੈ ਜੋ ਨਾ ਅੱਡ - ਅੱਡ ਸਾਰਿਆਂ ਦੇ, ਆਪਣੇ-ਆਪਣੇ 'ਚ' ਪਾਈ ਜਾਉਗੇ।
ਝੋਲੇ-ਝਾਲੇ ਤਾਂ ਨਹੀਂ ਲੈ ਕੇ ਜਾਂਦੇ, ਲਿਫ਼ਾਫਿਆ 'ਚ' ਹੀ ਹੁੰਦਾ ਵਾ। ਤੇ ਉਹ ਕਿਸੇ ਦਾ ਫੜ ਲੈਂਦੇ ਪਾਈ ਜਾਂਨੇ ਆ, ਆਹ ਲਿਆ ਤੇ ਉਹ ਲਿਆ।
ਹਾਂ, ਹੁੰ-ਹੁੰ।
ਜ਼ਿਆਦਾ ਤੇ ਮੈਂ ਉਹ ਮਤਲਬ ਨਹੀਂ, ਮੈਂ ਤੇ ਘੱਟ ਹੀ ਲੈਂਨੀ ਕਿਉਂਕਿ ਅਸੀਂ ਫੇਰ ਇਥੋਂ ਸ਼ਿਫਟ ਹੋਣਾ ਕਰਕੇ ਮੈਂ ਕੀ ਖਿਲਾਰਾ ਹਨਾ, ਜਿਆਦਾ ਤਰ।
ਹੂੰ-ਹੂੰ, ਹੂੰ-ਹੂੰ।
ਰੇੜੀ ਕੋਲੋ ਲੈਲਾ ਗੇ, ਕੁਛ।
ਅੱਛਾ।
ਆਪਣੀ ਧੋਤੀ ਵਾਸਤੇ ਵੇਖੂਗੀ ਹੁ।
ਫਿਰ ਤੁਹਾਨੂੰ ਮੈਂ ਲਗਾਉਂਨੀ ਆ ਨਾ, ਕੋਲ।
ਅੱਛਾ, ਠੀਕ ਐ।